ਹੋ ਸਾਡੀ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਠੀਕ ਹੈ ਤੁਸੀਂ ਦੱਸੋ ਕਿਵੇਂ ਹੋ
ਮੈਂ ਠੀਕ ਹਾਂ ਹੋਰ ਕੀ ਕਰਦੇ ਸੀ
ਬਸ ਕੁਛ ਵੀ ਸਹੀ ਸੀਗੇ ਮੋਬਾਇਲ ਦੇਖ ਰਹੇ ਸੀ
ਹਾਂ ਮੋਬਾਈਲ ਤੇ ਅੱਜ ਕਰਨ ਬਹੁਤ ਜ਼ਰੂਰੀ ਹੈ ਬੱਚੇ ਬੱਚੇ ਵਾਸਤੇ
ਹੋਰ ਮੈਂ ਤਾਂ ਹੁਣ ਬੇਟਾ ਸਹੀ ਗੱਲ ਹੈ ਬੇਟਾ ਸੁੱਤਾ ਪਿਆ ਸੀ ਮੈਂ ਥ ਦੇ ਕੇ ਬੱਚਿਆਂ ਸਾਹਮਣੇ ਨੀ ਮੈਂ ਦੇਖਦੀ ਬੱਚੇ ਫੇਿਰ ਤੁਹਨੂੰ ਪਤਾ ਫਿਰ ਬੱਚੇ ਵੀ ਨੀ ਛੋਡਦੇ
ਬੱਚੇ ਵੀ ਨਹੀਂੀ ਛੋੜਦੇ ਸਹੀ ਗੱਲ ਹੈ ਹੈ ਤੇ ਮੋਬਾਇਲ ਦੇ ਤੇ ਬੜੇ ਵਧਆ ਏਦਾਂ ਲੱਗਦਾ ਨੁਕਸਾਨ ਜਿਆਦਾ ਫਾਇਦੇ ਕਾਟੇ ਕਈ ਵਾਰੀ ਲਗਦਾ ਹੈ ਫ਼ਾਇਦੇ ਜ਼ਿਆਦਾ ਨੁਕਸਾਨ ਘਾਟ ਹੈ ਕਿਉਂਕਿ ਜਿਵੇਂ ਜਿਵੇਂ ਜ਼ਰੂਰਤਾਂ ਪੂਰੀਆਂ ਕਰਦਾ ਨਾ ਕਰਦੇ ਚੀਜ਼ ਹੈ ਨਾ ਤੇ ਉਵੇਂ ਹੀ ਪਤਾ ਲੱਗਦਾ ਕਿਵੇਂ ਕੀ ਚੀਜ਼ ਹਨਾ ਮੋਬਾਇਲ ਸਾਡੇ ਵਾਸਤੇ ਕਿੰਨਾ ਜ਼ਰੂਰੀ ਹੈ ਦੇਖੋ ਅਸੀਂ ਘਰ ਬੈਠੇ ਹਾਂ ਕੁਛ ਵੀ ਔਡਰ ਔਨਲਾਈਨ ਕਰਕੇ ਘਰ ਮੰਗ ਸਕਦੇ ਹਾਂ ਕੋਈ ਐਮਰਜੈਂਸੀ ਹੋ ਗਈ ਹੈ ਕੁਛ ਹੋ ਗਿਆ ਘਰ ਕੋਈ ਆ ਗਿਆ ਘਰ ਕੋਈ ਹੈ ਨੀ ਅਸੀਂ ਚੱਟ ਆਡਰ ਕਰਨੇ ਆਾਂ ਤੇ ਦੱਸ ਪੰਦਰਾਂ ਮਿੰਟਾਂ ਚ ਚੀਜ਼ ਆ ਜਾਂਦੀ ਹੈ ਫੇਿਰ ਬੱਚਿਆਂ ਦੀ ਸਟੱਡੀ ਵਾਸਤੇ ਸਟੱਡੀ ਦੇ ਕੰਮ ਆਉਂਦਾ ਹੈ ਫੇਰ ਅੱਜ ਕੱਲ ਵਰਕ ਫਰੋਮ ਹੋਮ ਹੁੰਦਾ ਹੈਨਾ ਤੇ ਫੋਨ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ
ਕਰੋਨਾ ਦੇ ਟਾਈਮ ਤੋਂ ਪਹਿਲ ਜ਼ਿਆਦਾ ਜ਼ਰੂਰੀ ਹੋ ਗਿਆ ਉਦੋਂ ਜ਼ਿਆਦਾ ਬੱਚਿਆਂ ਨੂੰ ਹੈਬਿਟ ਹੋ ਗਗੀ ਨਾ ਦੇਖੋ ਹੁਣ ਤੁਸੀਂ ਘਰ ਰਹਿੰਦੇ ਸੀ ਸਾਰਾ ਦਿਨ ਨਾ ਮੋਬਾਇਲ ਤੇ ਹੀ ਕੰਮ ਆਉਣਾ ਸਭ ਕੁਛ ਕੋਈ ਨਿਊਜ਼ ਆਉਣੀ ਉਹ ਵੀ ਮੋਬਾਇਲ ਫੋਨ ਤੋਂ ਹੀ ਦੇਖ ਕਿਣੇ
ਮੋਬਾਇਲ ਹੋਨ ਤੇ ਦੇਖਣੀ ਰੈਸਪੀ ਦੇਖਣੀ ਕਰੋਨਾ ਚ ਕਿੰਨਾ ਕੁਛ ਬਣਾਇਆ ਸਾਰਾ ਫੋਨਾਂ ਤੋਂ ਦੇਖ ਦੇਖ ਕੇ ਬਣਾਇਆ ਨਵੀਂ ਨਵੀਂ ਚੀਜ਼ਾਂ ਸਿੱਖੀਆਂ ਹਨਾ ਕੁਛ ਵੀ ਚੈ ਕਰਨਾ ਗੂਗਲ ਤੋਂ ਦੇਖ ਲੋੋ ਕੋਈ ਲੋਕ ਲੋਕੇਸ਼ਨ ਦੇਖਣੀ ਹੈ ਕੋਈ ਐਡਰੈਸ ਦੇ
ਲੱਗਦਾ ਸੀਗਾ ਜਿਵੇਂ ਦੁਨੀਆ ਹੀ ਖਤਮ ਹੋ ਗਈ ਹੁੰਦੀ ਹੈ ਪਰ ਉਹਨੂੰ
ਹਾਂ ਬਿਲਕੁਲ ਬਿਲਕੁਲ ਹਾਂ ਤੇ ਉਸ ਟਾਈਮ ਵੀ ਫੋਨ ਹੀ ਕੰਮ ਆਏ ਨੇ ਸਾਡੇ ਹਨਾ
ਹਾਂਜੀ ਕੰਮ ਤਾਂ ਬਹੁਤ ਆਏ ਨੇ ਪਰ ਬੱਚੇ ਫੇਰ ਗ਼ਲਤ ਯੂਜ ਕਰਨ ਲੱਗ ਗਏ ਨਾ ਫੋਨਾ ਦਾ ਹੁਣ ਦੇਖੋ ਬੱਚਾ ਬੈਠਾ ਕਲਾਸ ਲਗਾ ਰਿਹਾ ਕੋਈ ਬੱਚਾ ਤਾਂ ਸਿੰਸੀਅਰ ਹੋ ਕੇ ਲਗਾ ਰਿਹਾ ਹੁਣ ਵਿੱਚ ਕੋਈ ਬੱਚੇ ਐਸੇ ਵੀ ਨੇ ਜਿਹੜੇ ਮਤਲਬ ਮਿਸਯੂਜ ਕਰ ਰਹੇ ਆ ਫੋਨ ਤੇ ਉਓਥੇ ਆਪਣੇ ਹਾਂ ਵੀਡੀਓ ਫ ਕਰ ਲੈਂਦੇ ਸੀ
ਹਮ ਗੇਮਾਂ ਖੇਲਣੇ
ਆਪਸ ਵਿੱਚ ਹੀ ਚੈਟ ਕਰੀ ਜਾਂਦੇ ਸੀ ਇੱਕ ਦੂਜੇ ਦੇ ਨਾਲ ਹੀ
ਹਮ ਉਹੀ ਚੀਜ਼ ਹੈ ਨਾ ਸਾਡੇ ਆਪਣੇ ਹੱਥ ਵਿਚ ਹੈ ਕਿ ਇਸ ਚੀਜ਼ ਨੂੰ ਅਸੀਂ ਕਿੱਦਾਂ ਯੂਜ ਕਰਨੇ ਆ ਆਪਣੇ ਪ੍ਰੋਫਿਟ ਵਾਸਤੇ ਜਾਂ ਆਪਣੇ ਲੋਸ ਵਾਸਤੇ ਇਹ ਸਭ ਚੀਜ਼ਾਂ ਆਪਣੇ ਹੱਥ ਵਿਚ ਹੁੰਦੀਆਂ ਸਾਡੇ ਅਸੀਂ ਕਿੱਦਾਂ ਕਰਨੀ ਹੈ ਯੂਜ ਉਹ ਸਾਨੂੰ ਡਿਪੈਂਡ ਕਰਦਾ ਕਿ ਅਸੀਂ ਉਹਦੇ ਕਿੰਨਾ ਕੁ ਲਾਭ ਚੁੱਕਣਾ
ਸਹੀ ਗੱਲ ਹੈ ਬੱਚੇ ਨੀ ਨਾ ਇਸ ਗੱਲ ਨੂੰ ਸਮਝਦੇ ਹੁਣ ਅਸੀਂ ਕਰਦੇ ਹਾਂ ਅਸੀਂ ਤਾਂ ਆਪਣਾ ਕਿਸੇ ਨੂੰ ਫੋਨ ਕਰਨਾ ਹੋਵੇ ਕਿਸੇ ਨੂੰ ਮੈਸੇਜ ਕਰਨਾ ਹੋਵੇ ਆਪਣੇ ਯੂਜ ਲਈ ਕਰਦੇ ਕੋਈ ਰੈਸਿਪੀ ਦੇਖਣੀ ਹੈ ਜਾਂ ਕੁਛ ਹੋਰ ਕੋਈ ਨੌਲੇਜ ਲੈਣੀੀਆਂ ਨਾ ਜਿਵੇਂ ਅੱਜ ਕੱਲ ਦੇਖੋ ਕਿੰਨੀ ਫੈਸਿਲਿਟੀ ਵੀ ਕੋਈ ਡਾਕੂਮੈਂਟ ਤੁਸੀਂ ਬਣਵਾਉਣਾ ਕੋਈ ਆਧਾਰ ਕਾਰਡ ਪੈਨ ਕਾਰਡ ਜਾਂ ਕੁਛ ਹੋਰ ਚੀਜ਼ ਬਣਵਾਣੀ ਹੈ ਹਨਾ ਕੋਈ ਵੀ ਕੁਛ ਵੀ ਕੋਈ ਫੋਰਮ ਫਿਲ ਕਰਨਾ ਮਤਲਬ ਹਰ ਤਰ੍ਹਾਂ ਜਾਣਕਾਰੀ ਤੁਹਾਨੂੰ ਇਥੋਂ ਮਲੀ ਜਾਂਦੀ ਹੈ ਇਥੋਂ ਯੂਟਿਊਬ ਵਗਰਾ ਤੋਂ ਗੂਗਲ ਤੋਂ ਚੈਕ ਕਰਲੋ ਹਮ ਅਸੀਂ ਤਾਂ ਆਪਣੇ ਯੂਜ ਲਈ ਵਰਤਦੇ ਹਾਂ ਨਾ ਇਹਨੂੰ ਹ
ਬੱਚੇ ਮਿਸਯੂਜ ਕਰਦੇ ਹੈ ਜਿਹੜਾ ਜ਼ਿਆਦਾ ਯੂਜ ਕਰੋਗੇ ਤੇ ਉਹਦੇ ਨੁਕਸਾਨ ਵੀ ਹੈ ਨਾ ਅੱਖਾਂ ਤੇ ਇਫੈਕਟ ਪੜਦਾ ਸਭ ਤੋਂ ਵੱਡਾ ਫਿਰ ਬੱਚੇ ਖਾਣਾ ਖਾਂਦੇ ਨੇ ਉਸ ਟਾਈਮ ਵੀ ਉਹਨਾਂ ਨੂੰ ਫੋਨ ਚਾਹੀਦਾ ਉਹ ਬਹੁਤ ਬਹੁਤ ਅਨਹਲਦੀ ਹੈ ਬਹੁਤ ਹੀ ਹਨਾ
ਸਹੀ ਗੱਲ ਹੈ ਅਸੀਂ ਤਾਂ ਸਾਈਡ ਤੇ ਰੱਖ ਦਿੰਦੇ ਹ ਮੈਂ ਨੀ ਦੇਖਣ ਦਿੰਦੀ ਹੈਗੀ ਬੜੇ ਬੇਟੇ ਨੂੰ ਨਾ ਹੈਬਿਟ ਹੋ ਗਈ ਸੀ ਖਾਣਾ ਨਾ ਖਾਣਾ ਹੀ ਨਹੀਂੀ ਖਾਣਾ ਫੋਨ ਨਾ ਮੈਂ ਤੂੰ ਖਾਈ ਨਾ ਕੋਈ ਨਾ ਕਿੰਨੇ ਦਿਨ ਖਾਏਗਾ ਤੂੰ ਖਾ ਹੀ ਫਿਰ ਆਪ ਕਹਦਾ ਕਹਿੰਦਾ ਦੇ ਦੋ ਬਲੇਡ ਪਹਿਲਾਂ ਕਹਿੰਦਾ ਮੈਂ ਖਾਣਾ ਨੀ ਫੇਰ ਕਹਿੰਦਾ ਦੇ ਦੋ ਪਲੇਡ ਮੈਂ ਕਿਆ ਤੂੰ ਖਾ ਨਾ ਕੋਈ ਨਾ, ਦੇਖ ਲੈਂਨੇ ਕਿੰਨੇ ਦਿਨ ਨਹੀਂ ਖਾਏਂਗਾ
ਹਮ ਹਮ, ਹਾਂ ਸਹੀ ਗੱਲ ਏ। ਨਹੀਂ ਨਹੀਂ ਬੱਚਿਆਂ ਨੂੰ ਸਮਝਾਉਣਾ ਕੋਈ ਸੌਖਾ ਥੋ ਨਾ। ਮੈਂ ਵੀ ਕਿੰਨੇ ਦਿਨ ਕਹਿੰਦੀ ਰਹੀ ਦੋ ਚਾਰ ਦਿਨ ਤੇ ਉਹਨੇ ਛੜ੍ਹਤਾ, ਫੇਰ ਸ਼ੁਰੂ ਹੋ ਗਿ ਕਿਆ
ਫੇਰ ਸ਼ੁਰੂ ਹੋ ਜਾਂਦੇ ਨੇ। ਸੁਣਦੇ ਨੀ ਨਾ ਹੈਗੇ, ਕਿੱਥੇ ਸੁਣਦੇ ਆ।
ਓ ਈ ਨਾ ਦੇਰ ਰਾਤ ਤੀਕਨ, ਫੋਨ ਯੂਜ਼ ਕਰਦੇ ਨੇ। ਓ ਹੁਨ ਸਿੱਧਾ ਅੱਖਾਂ ਤੇ ਇੰਮਪੈਕਟ ਪੈਂਦਾ ਐ। ਅ-ਅ-ਹ-ਹਮ ਫੇਰ ਟਾਈਂ ਨੀਂਦ ਦੇ-ਨੇ-ਲੇਟ ਸੌਣਗੇ ਤੇ ਨੀਂਦ ਵੀ ਨੀ ਪੂਰੀ ਹੁੰਦੀ। ਲੇਟ ਈ ਉੱਠਣਗੇ। ਹਨਾ, ਸਾਰੇ ਕੰਮ ਦਾ ਹਿਸਾਬ ਕਿਤਾਬ ਖ਼ਰਾਬ ਈ ਹੋ ਜਾਂਦਾ ਫੇਰ।
ਹਮ।
ਐਹ ਵੀ ਤੇ ਹੈ ਨਾ। ਸਾਨੂੰ ਬੜਾ ਈ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਐ। ਹਰ ਚੀਜ਼ ਨੂੰ ਆਪਣੇ ਅੱਛੇ ਵਾਸਤੇ ਯੂਜ਼ ਕਰੀਏ। ਕਿ ਅਗਰ ਇੱਕ ਸਾਨੂੰ ਫੈਸਿਲਿਟੀ ਮਿਲ ਤੇ ਨਾ, ਤੇ ਓਹਦਾ ਜ਼ਿਆਦਾ ਲਾਭ ਉਠਾਈਏ। ਉਹਨੂੰ ਆਪਣੇ ਵਾਸਤੇ ਹ-ਅ-ਹਾਮ ਨਾ ਹੋਣ ਦੇਈਏ, ਆਪਣੇ ਤੇ ਨੁਕਸਾਨ, ਕੋਈ ਵੀ ਚੀਜ਼ ਸਾਡੇ ਤੇ ਹਾਵੀ ਹੋ ਜੇਗੀ ਅ
ਨਹੀਂ ਹਾਂ, ਹਮ। ਕਹਿੰਦੇ ਨਾ ਐਕਸੈਸ ਓਫ ਏਵਰੀਥਿੰਗ ਬੈਡ ਟੂ ਹੈਲਥ। ਹੁਣ ਜਦੋਂ ਇਨਾ ਜ਼ਿਆਦਾ ਲੋੜ ਤੋਂ ਵੱਧ ਯੂਜ਼ ਕਰਾਂਗੇ ਫੇਰ ਮਤਲਬ ਖ਼ਰਾਬ ਹੀ ਕਰ ਦਾ ਸਹੀ ਥੋੜ੍ਹੀ ਰਹਿੰਦਾ ਓਹੋ
ਬਿਲਕੁਲ ਜੀ। ਨੁਕਸਾਨ ਈ ਆ ਓਦਾ, ਬਿਲਕੁਲ।
ਨਹੀਂ, ਹੁਣ ਦੇਖੋ ਕਈ ਬੱਚੇ ਆ ਓਹ ਕਿੰਨਾ ਆਪਣਾ ਓਹ ਕਰਦੇ ਨੇ, ਦੇਖੋ ਕੋ-ਕੋਰਸਿਸ ਵੀ ਕਰ ਲੈਂਦੇ ਨੇ, ਮੋਬਾਇਲ ਵ ਫੋਨ ਤੋਂ। ਫਰੀ ਵਿਚ ਕਿੰਨੇ ਕੋਰਸਿਸ ਅਬੇਲੇਬਲ ਐ ਯੂਟਊਬ ਵਗੈਰਾ ਤੇ ਦੇਖੋ, ਕਿੰਨੇ ਕੋਰਸਿਸ ਨੇ।
ਹਮ, ਕੋਰਸਿਸ ਐ, ਹਰ ਚੀਜ਼ ਦੀ ਵੀਡੀਓ ਪਾਈ ਹੋਈ ਐ। ਹਮ, ਹਰ ਚੀਜ਼ ਦੀ ਵੀਡੀਓ ਮਿਲਦੀ ਕੁਛ ਵੀ ਸਾਨੂੰ ਦੇਖਣਾ ਐ, ਕੁਛ ਵੀ ਕਰਨਾ ਐ, ਕੁਛ ਸਿੱਖਣਾ ਐ, ਕੁਛ ਵੀ ਕਰਨਾ ਐ। ਝੱਟ ਵੀ ਯੂਟਿਊਬ ਤੋਂ ਦੇਖੋ।
ਹਾਂਜੀ, ਮੇਰੀ ਭਤੀਜੀ ਕਿਤੇ ਨੀ ਗਈ ਹੈਗੀ, ਦੇਖੋ ਉਹਨੇ ਘਰ ਬੈਠ ਕੇ ਨਾ ਮਤਲਬ ਉਹ, ਸਟੱਡੀ ਵਿੱਚ ਵੀਕ ਸੀਗੀ। ਸਾਰੇ ਕਹੀ ਜਾਂਦੇ ਸੀ, ਇਹਦਾ ਕੀ ਬਣੂਗਾ ਕੀ ਬਣੂਗਾ। ਘਰ ਬੈਠ ਕੇ ਮਤਲਬ ਉਹਨੇ ਪਾਰਲਰ ਦਾ ਇੰਨਾ ਵਧੀਆ ਮਤਲਬ ਮਹਿੰਦੀ ਲਗਾਉਣੀ ਸਿੱਖ ਲਈ, ਮਹਿੰਦੀ ਇੰਨੇ ਵਧੀਆ ਵਧੀਆ ਡਿਜ਼ਾਇਨ ਸਭ ਕੁਛ ਮੇਕ ਉਹ ਆਰਟਿਸਟ ਬਣ ਗਈ। ਜਦੋਂ ਅਸੀਂ ਦੇਖਿਆ ਨਾ ਕਿ ਹਾਂ ਇਹ ਵਧੀ ਵਧੀਆ ਕਰ ਰਹੀ ਹੈ, ਯੂਟਿਊਬ ਤੋਂ ਦੇਖ ਕੇ ਵਧੀਆ ਮਤਲਬ, ਉਹਨਾਂ ਨੇ ਉਹਨੇ ਮਤਲਬ ਹੇਅਰ ਸਟਾਈਲ ਕਰਨੇ, ਇੰਨੇ ਸੋਹਣੇ ਮਹਿੰਦੀ ਡਿਜ਼ਾਇਨ ਇੰਨੇ ਸੋਹਣੇ ਸਿੱਖ ਲਏ, ਅਸੀਂ ਉਹ ਨੂੰ ਫਿਰ ਕਿਤੇ ਐਡਮਿਸ਼ਨ ਦਵਾ ਦਿੱਤੀ, ਫਿਰ ਮਈ ਮਤਲਬ ਕਿ ਚਲੋ ਪ੍ਰੋਫੈਸ਼ਨਲ ਕੋਰਸ ਕਰ ਲੈ ਹੁਣ ਤੂੰ ਮਤਲਬ ਹੁਣ ਦੇਖੋ ਕੁੜੀ ਦਾ ਮਤਲਬ ਪਾਰਲਰ ਹੈ, ਕਿੰਨਾ ਪੈਸਾ ਅਰਨ ਕਰ ਰਹੀ ਹੈ, ਕੋਈ ਪੜ੍ਹਿਆ ਲਿਖਿਆ ਨੀ ਇੰਨਾ ਕਮਾ ਸਕਦਾ ਜਿੰਨਾ ਉਹ ਕਮਾ ਰਹੀ।
ਦਸ ਇੰਟਰਸਟ ਸੀ ਨਾ, ਅਗਲੀ ਨੇ ਦੇਖੋ ਆਪਣਾ ਹੁਨਰ ਅਜਮਾਇਆ ਹੈ ਨਾ ਅਗਲੀ ਨੇ, ਮੈ ਹੀ ਹੈ ਨਾ ਫੋਨ ਤੋਂ ਹੀ ਅਗਲੀ ਸਿੱਖੀ ਹੈ, ਸਭ ਕੁਛ ਹੂੰ ਇਹੀ ਫੋਨ ਨਾ ਹੋਵੇ। ਤੇ ਅਸੀ ਘਰ ਬੈਠੇ ਬਸ ਗੇਮਾਂ ਹੀ ਕੁਛ ਉਲਟੀਆ ਜਿਹਦੇ ਨਾਲ ਖੇਲਾਂਗੇ। ਗੱਲਾਂ ਬਾਤਾਂ ਮਾਰ ਲਾਂਗੇ, ਘਰ ਦੇ ਕੰਮ ਕਰ ਲਾਗੇ, ਜਦ ਨਹੀਂ ਹੁੰਦਾ ਸੀ, ਅਸੀਂ ਕਿਸੇ ਨਾਲ ਗੱਲ ਵੀ ਨਹੀਂ ਸੀ ਕਰ ਪਾਾਗੇ, ਹਨਾ ਤੇ ਹੁਣ ਤੇ ਅਸੀਂ ਫੋਨ ਤੋਂ ਹੀ ਅਸੀਂ ਦੂਰ ਬੈਠੇ ਕਿ ਕੋਈ ਬਾਹਰ ਵੀ ਬੈਠੇ ਬਾਹਰ ਦੇ ਦੇਸ਼ ਵਿੱਚ ਗੱਲ ਕਰ ਲੈਂਦੇ ਹਾਂ, ਵੀਡੀਓ ਕਾਲ ਕਰ ਲੈਂਦੇ ਹਾਂ। ਪਹਿਲੇ ਲੋਕੀ ਚਿੱਠੀਆਂ ਦੇ ਜਰੇ ਇੱਕ ਦੂਜੇ ਨਾਲ ਗੱਲ ਕਰਦੇ ਸਨ।
ਹੂੰ ਨਹੀਂ ਆ ਜਿਹੜੀ ਆ, ਉਹ ਕਾਲ ਹੁੰਦੀ ਸੀ ਕਿੰਨੀ ਕੋਸਟਲੀ ਹੁੰਦੀ ਸੀ। ਸੀਗੇ ਹਨਾ ਲੋਕ
ਹਾਂ ਇਨਕਮਿੰਗ ਕਾਲ, ਸਿੱਕੇ ਪਾਾਂਦੇ ਪਾਾਂਦੇ ਹੀ ਥੱਕ ਜਾਂਦੇ ਸਾਂ। ਕੋਈਨ ਮੈਂ ਕਹਿ ਰਹੇ ਕਾਇਨ ਇੱਕ ਇੱਕ ਦੋ ਦੋ ਦੇ ਸਿੱਕੇ ਪਾਉਣੇ, ਹਾਂ ਹੁਣ ਤੇ ਅੱਜ ਕਲ ਜਿੰਨੀ ਮਰਜੀ ਗੱਲਾਂ ਕਰੋ ਕੋਈ ਇੱਕ ਵਾਰੀ ਰਿਚਾਰਜ ਕਰੋ ਪੈਸੇ ਲੈ ਲੋ। ਤੇ ਕੇ ਮ ਜੀ ਕੋਲਿੰਗ ਕਰੋ
ਹਮ ਹੁਣ ਤਾਂ ਫ੍ਰੀ ਹੈ ਹੁਣ ਤਾਂ ਲੋਕ ਵਟਸਐਪ ਕਾਲ ਲਗਾ ਕੇ ਵੀਡੀਓ ਕਾਲ ਕਰ ਲੈਂਦੇ ਫਰ
ਜਾਂਦੀ ਹੈ ਸਭ ਤੋਂ ਵੱਡੀ ਗੱਲ ਫੀ ਆਫ ਕੋਸਟ ਹੋ ਜਾਂਦੀ ਹੈ ਕੋਈ ਕੋਸਟ ਹੀ ਨਹੀਂ ਲੱਗਦੀ ਅੱਜ ਕੱਲ ਹੈ ਸੁਖ ਹੈ ਫੋਨਾਂ ਦਾ ਨਹੀਂ ਤੇ ਕੋਈ ਐਸੇ ਫਿਰ ਬੈਠੇ ਬੰਦਾ ਤਰਸ ਜਾਂਦਾ ਸੀ ਅ ਫੈਮਿਲੀ ਨੂੰ ਦੇਖ ਰਖਣ ਵਾਸਤੇ ਮਿਲਣ ਵਾਸਤੇ ਅੱਜ ਕੱਲ ਇਨਾ ਫੀਲ ਨਹੀਂ ਹੁੰਦਾ ਅਸੀਂ ਨਹੀਂ ਮਿਲੇ ਕੋਈ ਨੀ ਵੀਡੀਓ ਫੋਨ ਤੇ ਗੱਲ ਕਰ ਲਈ ਤੇ ਤਸੱਲੀ ਹੋ ਜਾਂਦੀ ਕਿ ਬੰਦਾ ਠੀਕ ਹੈ ਹੈ ਨਾ
ਮਿਲਣ ਵਾਲਾ ਕੰਮ ਹੋ ਜਾਂਦਾ ਇੱਕ ਤਰ੍ਹਾਂ ਦਾਡੀਓ ਕਾਲ ਤੇ ਫੇਸ ਟ ਫੇਸ
ਹਾਂ ਅਜ ਵੈਸੇ ਵੀ ਕਿਸੇ ਦੇ ਕੋਲ ਕਿੱਥੇ ਟਾਈਮ ਵੀ ਕਿੱਥੇ ਰਹਿ ਗਿਆ ਕਿਸੇ ਦੇ ਘਰਾਂ ਚ ਜਾਣ ਜਾਂ ਮਿਲਣ ਦਾ ਫੋਨਾਂ ਤੇ ਹੀ ਗੱਲਾਂ ਉਹਦੇ ਨਾਲ ਹੀ ਬਹੁਤ ਹੁੰਦੀਆਂ
ਹਾਂਜੀ ਬਿਜੀ ਲਾਈਫ ਹੋਗੀ ਬੋਹਤ, ਅਬ ਭੀ
ਲੇਕਿਨ ਬਿਜ਼ੀ ਲਾਈਫ ਹੋਵੇਈ ਸਬ ਦੀ, ਵਧੀਆ ਹੈ ਨਾ, ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁਣ ਅਸੀਂ ਕੌਣ ਡਾਂਸ ਕਲਾਸ ਸਿੱਖ ਸਕਨੇ ਆਂ, ਸਿੰਗਿੰਗ ਸਿੱਖ ਸਕਨੇ ਆਂ ਸਵਿਮਿੰਗ ਸਿੱਖ ਸਕਨੇ ਆਂ ਕੁਛ ਵੀ ਕੋਈ ਵੀ ਉਹ ਅਸੀਂ ਹੁਨਰ ਸਿੱਖਣਾ ਕੁਛ ਵੀ ਟੈਲੈਂਟ ਲੈਣਾ ਅਸੀਂ ਫੋਨ ਤੋਂ ਸਿੱਖ ਸਕਦੇ ਆਂ ਕੋਈ ਏ ਵਧ ਵੱਡੀ ਗੱਲ ਨੀ ਹੋਏਗੀ
ਹੂ ਹੂ ਸਹੀ ਗੱਲ ਐ
ਬਹੁਤ ਫਾਇਦੇਮੰਦ ਹੈ ਫੋਨ
ਦ
ਉਹ ਤੇ ਡਿਪੈਂਡ ਕਰਦਾ ਹਨਾ ਸਾਡੇ ਲੋਕਾਂ ਤੇ ਅਸੀਂ ਕੀ ਯੂਜ ਕਰ ਰਹੇ ਹ ਕਿੰਨਾ ਯੂਜ ਕਰ ਰਹੇ ਹਾਂ ਹਰ ਚੀਜ਼ ਨੂੰ ਹੈ ਨਾ
ਹਾਂਜੀ ਇਹ ਤਾਂ ਹੈ
ਚੀਜ ਹੋਏ ਉਹਨੂੰ ਆਪਣੇ ਲਾਈਫ ਵਿੱਚ ਹੈਬੂਚਲ ਨਾ ਹੋਣ ਦੋ ਆਪਣੇ ਤੇ ਹਾਵੀ ਨਾ ਹੋਣ ਦੋ ਆਦੀ ਨਾ ਬਣੋ ਉਹਦੇ
ਹਾਂਜੀ ਇਹ ਤਾਂ ਹੈ ਬੱਚੇ ਨੀ ਨਾ ਇਸ ਗੱਲ ਨੂੰ ਸਮਝਦੇ ਅਸੀ ਤਾਂ ਸਮਝਦੇ ਹਾਂ ਚਲੋ ਅਸੀਂ
ਹੂ ਬੱਚਿਆਂ ਨੂੰ ਸਮਝਾਓ ਤੇ ਬੱਚੇ ਤੇ ਉ ਜਿੱਦਾਂ ਅੱਗੋਂ ਜਵਾਬ ਦਿੰਦੇ ਨੇ
ਹੂ, ਨਹੀਂ ਹੁਣ ਮੇਰੇ ਬੱਚੇ ਬਹੁਤ ਘੱਟ ਗਏ। ਹੁਣ ਉਹ ਇਹਨਾਂ ਲਈ ਯੂਜ ਕਰਦੇ ਹੈਗੇ। ਉਹ ਬਹੁਤ ਕਿਉਂਕਿ ਮੈਂ ਖੁਦ ਨੀ ਕਦੇ ਸਾਹਮਣੇ ਕਰ ਨਾ ਮਤਲਬ ਸੋਹਰੇ ਹੁੰਦੇ ਆ ਤਾਂ ਦੇਖ ਲਈਦਾ ਥੋੜਾ ਬਹੁਤ ਕੁੱਛ ਐਵੇਂ ਸਾਹਮਣੇ ਨੀ ਉਹਨਾਂ ਦਾ ਵੀ ਟਾਈਮ ਲਿਮਿਟ ਉਹਨਾ ਨੂੰ ਦਿੱਤੀ ਹੋਈ ਹੈ। ਕਿ ਅੱਧੇ ਘੰਟੇ ਤੋਂ ਵੱਧ ਨੀ ਯੂਜ ਕਰਨਾ ਹੈਗਾ। ਚਾਹੇ ਗੇਮ ਖੇਲੋ ਚਾਹੇ ਕੋਈ ਚਲੋ ਸ਼ੋਰਟ ਵੀਡੀਓ ਕੋਈ ਫਨੀ ਵੀਡੀਓ ਦੇਖ ਲੈਂਦੇ ਨੇ
ਹਮ ਹਮ ਹਮ ਇਸ ਗੱਲ ਇਹ ਵੀ ਹੈ। ਨਾ ਫੋਨਾਂ ਦੇ ਜ਼ਰੀਏ ਹੀ ਸੋਸ਼ਲ ਮੀਡੀਆ ਹੈ। ਬਹੁਤ ਕੁਛ ਹੈ। ਆਜ ਕਰ ਚਲੇ ਲੋਕ ਬਲੋਕ ਬਣਾਉਂਦੇ ਨੇ ਆਪਣੇ ਆਪ ਕਰਦੇ ਨੇ ਹਨਾ ਉਹ ਸਭ ਫੋਨਾਂ ਤੋਂ ਹੀ ਹੁੰਦਾ ਹੈ। ਅਸੀਂ ਵੈਸੇ ਕੁਛ ਨਹੀਂ ਕਰ ਸਕਦੇ।
ਹਾਂਜੀ ਇਹ ਤਾਂ ਹੈ।
ਅਸੀਂ ਵੈਸੇ ਕੁਛ ਨਹੀਂਕਰ ਸਕਦੇ। ਹਮ ਫੇਮਸ ਹੋਣ ਵਾਸਤੇ ਜਾਂ ਕਿਸੇ ਨੂੰ ਆਪਣਾ ਹਰ ਕਿਸੇ ਦਾ ਆਪਣਾ ਸ਼ੌਕ ਹੁੰਦਾ ਕਿਸੇ ਨੂੰ ਵੀਡੀਓ ਬਣਾਉਣ ਨੂੰ ਆਉਂਦਾ ਕਿਸੇ ਨੂੰ ਸਿੰਗਿੰਗ ਦਾ ਆਉਂਦਾ ਹੈ। ਕਿਸੇ ਨੂੰ ਕੁਕਿੰਗ ਦਾ ਆਉਂਦਾ ਹੈ। ਹਨਾ ਹਰ ਕਿਸੇ ਦਾ ਆਪਣਾ ਆਪਣਾ ਸ਼ੌਕ ਹੈ ਮੈਂ ਕਹਿੰਦੇ ਸਾਨ ਨੂੰ ਆਪਣਾ ਆਪਣਾ ਸ਼ੌਂਕ ਪੂਰੇ ਕਰਨੇ ਚਾਹੀਦੇ ਨੇ ਜਿੱਦਾਂ ਮਰਜ਼ੀ ਕਰੋ ਭਾਵੇਂ ਫੋਨ ਤੋਂ ਸਿੱਕੇ ਕਰੋ ਤੇ ਭਾਵੇਂ ਜਿਵੇਂ ਮਰਜ਼ੀ ਕਰੋ।
ਸਹੀ ਗੱਲ ਦਾ ਵੀ ਲੋਕ ਬਹੁਤ ਪੈਸਾ ਵੀ ਕਮਾ ਰਹੇ ਆ ਨਾ ਜਿਵੇਂ ਵਲੋਗ ਵਗੈਰਾ ਬਣਾਉਂਦੇ ਬਹੁਤ ਪੈਸਾ ਵੀ ਕਮਾ ਰਹੇ ਹਨ ਹੁਣ ਕਈ ਵਾਰ ਕੁੱਛ ਇਹੋ ਜਿਹੇ ਹੁੰਦੇ ਨੇ ਵੀ ਕੁਛ ਗ਼ਲਤ ਵੀਡੀਓ ਪਾਉਂਦੇ ਨੇ ਮਤਲਬ ਉਹ ਫੇਰ ਉਹਦਾ ਨੁਕਸਾਨ ਵੀ ਹੈ। ਫਰ ਲੋਕਾਂ ਨੂੰ ਦੇਖੋ ਆਪਣੇ ਫੋਰਨਰ ਨੂੰ ਗਲਤ ਰਸਤੇ ਤੇ ਲਗਾਉਦੇ ਹਾਂ।
ਗਲਤ ਵਸਤੇ ਤੇ ਏ ਆਈ ਦਾ ਅੱਜ ਕਲ ਜਮਾਨਾ ਨਾ ਹਾਂ ਬਿਲਕੁਲ ਬਿਲਕੁਲ ਨਹੀਂ ਜਸੀ ਤੁਸੀਂ ਆਪਣੇ ਫਿਊਚਰ ਵਾਸਤੇ ਅੱਛੇ ਵੈਸੇ ਵਧੀਆ ਵੀ ਹੈ। ਫਾਇਦੇ ਵੀ ਤੇ ਹੈ ਨੇ ਨਾ ਹ
ਹਮ ਨੁਕਸਾਨ ਵੀ ਆਪਣੇ ਹਮ ਹਮ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਚਲੋ ਠੀਕ ਹੈ
ਓਕੇ ਜੀ ਓਕੇ ਜੀ ਓਕੇੀ ਸਤਿ ਸ਼੍ਰੀ ਅਕਾਲ